ਹੈਲੋ।
ਹੈਲੋ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
ਹੋਰ ਸੁਣਾਓ ਕੀ ਹਾਲ ਚਾਲ।
ਮੈਂ ਠੀਕ।
ਬ ਹਾਂ। ਮੇਰਾ ਵੀ ਵਧੀਆ ਹਾਂਜੀ। ਹੋਰ ਸੁਣਾਓ ਕੀ ਕਰ।
ਬਸ। ਹਾਂਜੀ ਕੱਪੜੇ ਪਏਦੇ ਸੀ ਹਾਂਜੀ ਹਾਂਜੀ। ਬਸ ਥੋੜੇ ਕੱਪੜੇ। ਪਏਦੇ ਸੀ ਇੱਕ ਬੱਚੇ ਪਾ ਨਹੀਂ ਸੀ ਰ ਛੋਟੇ ਸੀਗੇ। ਅਤੇ ਸਾਡੇ ਪੜੋਸ ਹੀ ਹੈਗੇ ਨੇ ਇੱਕ ਸ਼ੋਪ ਨੇ। ਉਹ ਕੱਪੜੇ ਦੀ ਨਾ ਰੂਈ ਵਗੈਰਾ ਬਣਾ ਦਿੰਦੇ ਨੇ। ਤੁਸੀਂ ਕੱਪੜੇ ਦੋ ਤੇ ਉਹ ਪਿੰਜ ਦਿੰਦੇ ਨੇ ਮਸ਼। ਚੀਨ ਦੇ ਵਿੱਚ ਤੁਸੀਂ ਪਿੱਲੋ ਬਣਾ ਲਉ ਗੱਦੇ ਬਣਾ ਲਉ ਤਾਂ ਜਾਂ। ਫੇਰ ਉਹ ਕੱਪੜਿਆਂ ਨੂੰ ਛੋਟੇ ਛੋਟੇ। ਟ ਟੁਕੜੇ ਕਰਕੇ ਨਾ ਉਹਨਾਂ ਦੀਆਂ ਦਰੀਆਂ ਬਣਾ ਦਿੰਦੇ ਨੇ।
ਅੱ ਅੱਛਾ ਅੱਛਾਤ ਰੀਸਾਈਕਲ ਕਰਦੇ ਹੁੰਦੇ ਨਾ ਮਤਲਬ। ਅੱਛਾ ਰੀਿਸਾਈਕਲ ਕਰਦੇ
ਹਾਂਜੀ ਹਾਂਜੀ ਤੇ ਫਿਰ ਬਾਹਰ ਬੱਚਿਆਂ ਦੇ ਕੱਪੜੇ ਵੀ ਅੱਛੇ ਹੁੰਦੇ ਨੇ ਸੁੱਟਣ ਦਾ ਦਿਲ ਵੀ ਨਹੀਂੀ ਕਰਦਾ
ਹਾਂ ਇਹ ਤੇ ਗੱਲ ਹੈ ਸਹੀ ਗੱਲ ਹੈ ਤੇ
ਕਰਦੀ ਤਾਂ ਬੱਚਿਆਂ ਦਾ ਸਰ ਔਰ ਤੁਹਾਨੂੰ ਪਤਾ ਸੂਟਾਂ ਦਾ ਤਾਂ ਹੋ ਜਾਂਦਾ ਫਿਰ ਚੁੰਨੀਆਂ ਵੀ ਯੂਜ਼ ਹੋ ਜਾਂਦੀਆਂ ਨੇ ਚੁੰਨੀਆਂ ਤੁਸੀਂ ਘਰ ਵੀ ਯੂਜ਼ ਕਰ ਸਕਦੇ ਹੋ ਉਹਨਾਂ ਨੂੰ ਛੋਟੇ ਛੋਟੀਆਂ ਲੰਬੀਆਂ ਕਾਂਤਰਾ ਘ ਕਿ ਫੁੱਟਮੈਟ ਬਣਾ ਸਕਦੇ ਹੋ ਹ ਦੇ ਤੁਸੀਂ
ਅੱ ਅੱ ਉਹੀ ਤੇ ਜਿਹਨਾਂ ਨੂੰ ਬਣਾਉਣਾ ਆਉਂਦਾ ਹੈਗਾ ਉਹ ਤੇ ਬਣਾ ਲੈਂਦਾ ਹੋਣਗੇ ਹੁਣ ਜਿਵੇਂ ਸਾਡੇ ਬੱਚਿਆਂ ਨਹੀਂ ਬਣਾਉਣਾ ਆਉਂਦਾ ਬਤਾ ਆਪਣਾ ਹਾਂਜੀ ਹਾਂਜੀ ਇਹ ਤੇ ਹੈ ਸ ਟਾਈਮ ਵੀ ਹੋਣਾ ਚਾਹੀਦਾ ਟਾਈਮ ਵੀ ਹੋਵੇ ਤੇ ਬੰਦਾ ਸਭ ਕੁਛ ਕਰ ਸਕਦਾ ਹਜੀ ਟਮ ਹੋਣਾ ਚਾਹੀਦਾ ਹ
ਬਸ ਉਹੀ ਜਿਹੜੀਆਂ ਚੁੰਨੀਆਂ ਵੇਸਟ ਸੂਟਾਂ ਦੀਆਂ ਪਈਆਂ ਹੁੰਦੀਆਂ ਹੈ ਉਹ ਥੱਲੇ ਕੋਈ ਬੋਰੀ ਵੇਖੀ ਦੀ ਹੈ ਬੋਰੀ ਦੇ ਉੱਪਰ ਪਰੋ ਤਨਤੀਨ ਲਾਈਨਾਂ ਕਰਕੇ ਤੇ ਬੁੱਤ ਬਣਾ ਕੇ ਚੁੰਨੀਆਂ ਦੀ ਉੱਤੇ ਸਟਿੱਚ ਕਰਕੇ ਸੂਈ ਧਾਗੇ ਦੇ ਨਾਲ ਅਟੈਚ ਕਰੀ ਜਾਈਦਾ ਤ ਉਹ ਪਾਏਦੇਨ ਜੇ ਬਣ ਜਾਂਦੇ ਨੇ
ਅੱਛਾੱ ਸਹੀ ਹੈ ਵਧੀਆ ਸਗੋਂ ਨਾ ਕੱਪੜਾ ਬਾਹਰ ਵੀ ਨੀ ਸੁੱਕਿਆ ਮਤਲਬ
ਬਾਹਰ ਵੀ ਨੀ ਸੁੱਟਿਆ ਜਾਂਦਾ ਤੇ ਅੱਜ ਕੱਲ ਨਾ ਪਤਾ ਨੀ ਚੱਲਦਾ ਕਿ ਲੋਕਾਂ ਦਾ ਕੀ ਕਰਦੇ ਕੀ ਨਹੀਂ ਕਰਦੇ ਦਿਲ ਵੀ ਨਹੀਂ ਕਿਸੇ ਨੂੰ ਮੰਗਣ ਵਾਲੇ ਨੂੰ ਵੀ ਦੇਣਦੇ
ਹਮ।
ਪੈਂਤੀਸ
ਅੱਜ ਕੱਲ ਤਾਂ ਵੈਸੇ ਦੇਖੋ ਸਾਰੀ ਚੀਜ਼ਾਂ ਹੀ ਸਾਈਕਲ ਹੋ ਜਾਂਦੀ ਹੈ ਕੱਪੜਾ ਵੀ, ਪਲਾਸਟਿਕ ਵੀ ਪੂਰਾ ਰੀਸਾਈਕਲ ਹੁੰਦਾ ਹੈ ਸਭ ਕੁਝ ਹੀ ਰੀਸਾਈਕਲ ਹੋ ਜਾਂਦਾ ਹਾਂਜੀ
ਹਾਂਜੀ ਉਹ ਬੋਟਸ ਦੇਖੋ ਨਾ ਕੋਲਡ ਡਰਿੰਕ ਵਾਲੀਆਂ ਬੋਤਲਾਂ ਕਿੰਨੇ ਸੋਹਣੇ ਸੋਹਣੇ ਉਹਦੇ ਛੋਟੇ ਛੋਟੇ ਛੋਟੇ ਪੋਟ ਬਣਦੇ ਨੇ
ਹਾਂਜੀ ਹਾਂਜੀ ਉਹੀ ਨਾ ਪਲਾਸਟਿਕ ਦੀ ਬੋ ਹਾਂਜੀ ਪਲਾਂਟਸ ਬਣ ਜਾਂਦੇ ਨੇ ਉਹਨੇ ਹਾਂਜੀ ਹਾਂਜੀ ਤੁਸੀਂ ਦੇਖਿਆ ਹੈਗਾ ਜਿਹੜੀ ਉਹ ਕੈਨੀ ਕੈਨੀ ਹੁੰਦੀ ਹੈ ਕੈਨੀ ਨੀ ਹੁੰਦੀ ਕੈਨੀ ਕੈਨੀ ਨੂੰ ਵੀ ਹਾਫ ਕੱਟ ਕੇ ਨਾ ਉਹਦਾ ਉਹਨੂੰ ਵੀ ਮਤਲਬ ਤੁਸੀਂ ਪਲਾਂਟ ਨੀਚੇ ਉਹ ਬਣਾ ਸਕਦੇ ਹੋ ਪੂਰਾ ਮਤਲਬ ਕੋਟ ਬਣ ਦਿੰ ਨੇ ਮਿੱਟੀ ਵਗੈਰਾ ਉਹਦੇ ਚ ਪਾ ਕੇ ਉਹਦੇ ਵੀ ਪੋਟ ਬੰਨ ਰਹੇ ਨੇ ਹਾਂਜੀ
ਹਾਂ ਔਰ ਇਹ ਓਇਲ ਵਾਲੀਆਂ ਬੋਟਲਸ ਵੀ ਓਇਲ ਵਾਲੀਆਂ ਬੋਟਲਾਂ ਦੇ ਦੋ ਪੀ ਪੀਸ ਕਰ ਲੈਂਦੇ ਨੇ ਉਹ ਮੈਂ ਦੇਖਿਆ ਧਨੀਆ ਵਗੈਰਾ ਉਗਉਂਦੇ ਨੇ ਉਹਦੇ 'ਚ ਜਿਹੜੇ ਸੀਜ਼ਨਲੀ ਪਲਾਂਟ ਹੁੰਦੇ ਨੇ ਛੋਟੇ ਛੋਟੇ ਵਨ ਮੰਥ ਟੂ ਮੰਥ ਹੀ ਹੁੰਦੇ ਨੇ ਤੇ ਉਹਨਾਂ ਨੂੰ ਕਰ ਲੈਂਦੇ ਨੇ ਉਹ ਹਲਕੇ ਹਲਕੇ ਿਆਂ ਦੇ ਵਿੱਚ ਅੱਜ ਕੱਲ੍ਹ ਤਾਂ ਕੋਈ ਲੋਕੀਂ ਵੇਸਟ ਚੀਜ਼ਾਂ ਨਾਲ ਜ਼ਿਆਦਾ ਚੀਜ਼ਾਂ ਬਣਾਉਂਦੇ ਨੇ
ਹਾਂਜੀ ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ ਵੇ ਜਿਹੜੇ ਸਾਡੇ ਕੇਸ ਵੀ ਜਿਹੜੇ ਹੁੰਦੇ ਨੇ ਵਾਲ ਜਿਹੜੇ ਕਹਿੰਦੇ ਆ ਅ ਆਪਣੇ ਸਿਰ ਦੇ ਵਾਲ ਉਹ ਵੀ ਵਿਕਦੇ ਨੇ ਅੱਜ ਕੱਲ੍ਹ ਉਹ ਵੀ ਤਾਂ ਦੇਖੋ ਐਕਸਟੈਨਸ਼ਨ ਬਣ ਰਹੇ ਨੇ ਅੱਜਕਲ ਸਾਰੇ ਨਾ ਜਿਹੜੇ ਨਕਲੀ ਐਕਸਟੈਨਸ਼ਨ ਅਸੀਂ ਲਗਾਉਦੇ ਆਂ ਪਾਰਲਰ ਵਾਲੀਆਂ ਯੂਜ ਨਹੀਂ ਕਰਦੀਆਂ ਇਹੀ ਚੀਜ਼ਾਂ ਤੇ ਤੇ ਉਹ ਐਕਸਟੈਨਸ਼ਨ ਬਨਾ ਦਿੰਦੇ ਨੇ
ਹਾਂਜੀ ਬਜ਼ਾਰ ਵਿਕਦੇ ਨੇ ਕਾਫੀ
ਰੀਸਾਈਕਲ ਕਰਕੇ ਨਾ ਉਹ ਯੂਜ ਕਰ ਲੈਂਦੇ ਨੇ
ਔਰ ਕੁਛ ਲੋਕ ਤੇ ਕਹਿੰਦੇ ਨੇ ਵੀ ਸੁ ਟੋਣੀ ਇਹਨਾਂ ਨੂੰ ਮਤਲਬ ਜਲਾ ਦਿਓ ਲੇਕਿਨ ਜਿਹੜੇ ਸਾਡੇ ਪੇਰੈਂਟਸ ਸੀਗੇ ਓ ਸਾਨੂੰ ਕਹਿੰਦੇ ਸੀ ਕਿ ਅਗਰ ਕਿਸੇ ਦਾ ਬਾਲ ਜਲਦਾ ਤਾਂ ਉਹਦੇ ਸਿਰ ਚ ਦਰਦ ਹੁੰਦਾ।
ਹਾਂਜੀ-ਹਾਂਜੀ ਹਾਂਜੀ,
ਤੇ ਲੇਕਿਨ ਅੱਜ
ਪਰ ਹਾਂ ਪਰ ਦੇਖੋ ਹਜੇ ਵੀ ਬਸ ਮਤਲਬ ਮੈਂ ਇਸ ਹੱਕ ਚ ਨਹੀਂ ਹੈਗੀ ਕਿ ਆਪਣੇ ਵਾਲ ਵੇਖ ਵਾਲ ਨੂੰ ਵੇਚੀਏ ਅਸੀਂ ਆਪਣੇ ਨਾ ਵਾਲ ਅ ਮੈਂ ਸਈ ਕਹਿੰਦੇ ਕੀ ਆਪਣਾ ਇਕੱਠਾ ਕਰਕੇ ਨਾ ਆਪਣੇ ਵਾਲਾਂ ਨੂੰ ਇਕੱਠਾ ਕਰਕੇ ਤੇ ਮੈਂ ਉਹਨੂੰ ਜਿਵੇਂ ਕਿਸ ਤੇ ਨਹਿਰ ਦੇ ਵਿੱਚ ਜਾ ਕੇ ਜਲ ਪ੍ਰਵਾਹ ਆਂਦੇ ਆ ਅਸੀਂ ਜਾ ਕੇ ਉੱਥੇ ਨਾ ਆਪਣੀ ਚੀਜ਼ਾਂ ਨੂੰ ਇਸ ਤਰ੍ਹਾਂ ਹਾਂ, ਮਤਲਬ ਮੈਂ ਆਪਣੇ ਕੇਸ ਕਿਸੇ ਨੂੰ ਏਸ ਤਰ੍ਹਾਂ ਲੋਕੀ ਕੀ ਕਰਦੇ ਆ ਕੇਸ ਵੇਚ ਕੇ ਪੈਸੇ ਲੈ ਰਹੇ ਨਾ ਉਹਨਾਂ ਕੋਲੋਂ ਅਸੀਂ ਕਿਉਂ ਚੀਜ਼ ਨੂੰ ਕਹਿ ਦਈਏ ਪੈਸੇ ਲੈਣ ਵਿੱਚ ਆਪਣੇ ਕੇਸ ਹੀ ਵੇਚ ਠੀਕ ਆ, ਬਾਕੀ ਚੀਜ਼ਾਂ ਤੁਸੀਂ ਵੇਚੋ ਪਲਾਸਟਿਕ ਵੇਚੋ ਅ ਘਰ ਦਾ ਕੋਈ ਸਮਾਨ ਤੁਹਾਡਾ ਵੇਚਣਾ ਚ ਪਰ ਇਹ ਕੇਸ ਤੇ ਛੋੜ ਦੋ ਇਹ ਕੇਸਾਂ ਨੂੰ ਨਾ ਵੇਚਣ ਆਲੇ,
ਹਾਂ, ਇਹ ਚ ਵੇਚਣ ਵਾਲੀ ਤਾਂ ਚੀਜ਼ ਹੈ ਹੀ ਨਹੀਂ ਐ। ਅੱਜ ਕੱਲ੍ਹ ਦੇ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਵਾਲ ਐਂਕਿੰਗ, ਵੇਸਟ ਕੱਪੜਿਆਂ ਦੇ ਨਵੇਂ ਨਵੇਂ ਟੁਕੜੇ ਪਏ ਹੁੰਦੇ ਵਾਲ ਐਂਕਿੰਗ ਕਿੰਨੇ-ਕਿੰਨੇ ਸੋਹਣੇ ਬਣ ਜਾਂਦੇ ਨੇ।
ਹਾਂਜੀ, ਤੁਸੀਂ ਉਹ ਦੇਖਿਆ ਹੋਏਗਾ ਅੰਡੇ ਦੀ ਟਰੇਅ ਨੀ ਹੁੰਦੀ। ਹਾਂ-ਹਾਂ, ਅੰਡੇ ਦੀ ਟਰੇਅ ਹੁੰਦੀ ਆ ਅੰਡੇ ਦੀ ਟਰੇਅ ਨੂੰ ਵੀ ਉਹ ਵੇਖੋ ਕਿਵੇਂ ਰੀਸਾਈਕਲ ਕਰ ਲੈਂਦੇ ਉਹਨੂੰ ਵਾਲ ਹੈਂਗਿੰਗ ਵੀ ਕਿਵੇਂ ਕਰ ਲੈਂਦੇ ਨੇ ਉਹਨੂੰ ਕਲਰ ਕਰਕੇ ਪੂਰਾ।
ਅਸੀਂ ਖੁਦ ਵਾਟਰ ਕਲਰ ਬਲੈਕ ਕ ਕਰਕੇ ਨਾ ਉਹਦੇ ਉੱਤੇ ਫੇਰ ਸ਼ੀਸ਼ੇ ਲਗਾ ਕੇ। ਤੇ ਉਹਨੂੰ ਨੀਚੇ ਲਟਕਣ ਲਗਾ ਕੇ ਤੇ ਖੁਦ ਬਣਾਇਆ ਸੀ। ਕਿਉਂਕਿ ਸਕੂਲ ਚ ਇਹਨਾਂ ਚੀਜ਼ਾਂ ਨੂੰ ਸਿਖਾਂਦੇ ਆ ਨਾ। ਕਿ ਛੋਟੇ ਛੋਟਾ ਕੁਛ ਨਾ ਕੁਛ ਕਰਕੇ ਦਿਓ
ਹਾਂ-ਹਾਂ, ਸਹੀ ਗੱਲ ਐ ਇਹ ਤੁਹਾਨੂੰ ਪਤਾ ਅੱਜ ਕੱਲ੍ਹ ਸਮਰ ਵੀਕੇਸ਼ਨ ਦੇ ਵਿੱਚ ਬੱਚਿਆਂ ਨੂੰ ਇਹ ਕੰਮ ਇਦਾ। ਪ੍ਰੋਜੈਕਟ ਮਸਾ ਹੀ ਮਿਲਦੇ ਨੇ ਘਰ ਦੀ ਚੀਜ਼ਾਂ ਯੂਜ ਕਰਕੇ ਤੁਸੀਂ ਕੋਈ ਨਾ ਕੋਈ ਮਤਲਬ ਆਪਣੇ। ਡਰਾਇੰਗ ਦਾ ਕੰਮ ਕਰਕੇ ਆਓ ਆਰਟ ਦਾ ਹਾਂ, ਵੇਸਟ ਮਟੀਰੀਅਲ ਨਾਲ ਨਾ ਸਮਾਨ ਆ। ਤੁਸੀਂ ਦੇਖਿਓ ਹੈਗਾ। ਕਦੀ ਤੁਸੀਂ ਸਟੇਸ਼ਨਰੀ ਦੁਕਾਨ ਤੇ ਅਸੀਂ ਜਾਂਦੇ ਆ ਇਹ ਵੇਸਟ ਚੀਜ਼ਾਂ ਹੀ ਉਹਨਾਂ ਨੇ ਪੈਕਿੰਗ ਕਰਕੇ ਰੱਖੀਆਂ ਹੁੰਦੀਆਂ। ਉਹ ਸਦੇਸ਼ ਕਿਚਨ ਅਸੀਂ ਲੈ ਕੇ ਆਪਣੇ ਘਰ ਤੇ ਉਹਨਾਂ ਦਾ ਮਤਲਬ ਕਰਾਫਟ ਕਰਦੇ। ਦੇਖਿਆ ਹੈਗਾ ਤੁਸੀਂ ਪੈਕੇਟ ਪੂਰਾ ਮਿਲਦਾ ਵੇਸਟ ਚੀਜ਼ਾਂ ਦਾ ਜਿਹਦੇ ਵਿੱਚ ਵਗੈਰਾ ਹੁੰਦੇ ਧਾਗੇ ਵਗੈਰਾ ਹੁੰਦੇ ਨੇ ਹਲਕੇ ਦੇ ਛੋਟ-ਛੋਟੇ ਕੱਪੜੇ ਟੁਕੜੇ ਹੁੰਦੇ ਨੇ। ਹਨਾ ਦੇਖਿਆ ਹੋਏਗਾ ਤੁਸੀਂ ਹਾਂ। ਅੱਜ ਕੱਲ ਇਹੀ ਚੀਜ਼ਾਂ ਹੈਗੀਆਂ
ਹਾਂਜੀ। ਬਟ ਅਸੀਂ ਫੇਰ ਸਮਝਦੇ ਨਹੀਂ ਨਾ ਹੈਗੇ ਏਨਾ ਚੀਜ਼ਾਂ ਨੂੰ। ਅਸੀਂ ਜਾਣੇ ਆ ਬਾਜ਼ਾਰ ਦੌੜਨ ਆ ਲੇਕਿਨ ਸਾਡਾ ਇੰਨਾ ਦਿਮਾਗ ਨਹੀਂ ਕਰਦਾ ਕਿ ਅਸੀਂ ਜਿਹੜੀਆਂ ਘਰ ਚੀਜ਼ਾਂ ਪਈਆਂ ਸੀ ਉਹਨਾਂ ਦਾ ਇਸਤੇਮਾਲ ਕਰਕੇ ਵੇਸਟ ਚੀਜ਼ਾਂ ਅਸੀਂ ਉਹਨਾਂ ਤੇ ਯੂਜ਼ ਕਰੀਏ ਉਹਨਾਂ ਨੂੰ।
ਹਾਂ, ਬਸ ਓਹੀ ਨਾ ਇੱਕ ਟਾਈਮ ਦੀ ਸ਼ੋਰਟੇਜ ਕਰਕਏ। ਟਾਈਮ ਦੀ ਛੋਟੇ ਹੋਣ ਕਰਕੇ ਅਸੀਂ ਲੋਕੀ ਕਹਿੰਦੇ ਛੋੜ ਯਾਰ ਜਿਹੜੀ ਚੀਜ਼ ਵਿਕੇਗੀ ਵੇਚ ਦੋ ਪਰ ਅਸੀਂ ਸੋਚਦੇ ਨੀ ਕਿ ਇਹ ਚੀਜ਼ ਯੂਜ ਵਾਲੀ ਹੁੰਦੀ ਆ ਕੀ ਯੂਜ਼
ਬਿਲਕੁਲ ਇਹ ਦੇਖੋ ਨਾ ਚਾਹ ਵਾਲੇ ਕੱਪ ਜਿਹੜੇ ਹੁੰ ਨੇ ਡੰਡੀਆਂ ਟੁੱਟ ਜਾਂਦੀਆਂ, ਅਸੀਂ ਸੁੱਟ ਕੁੱਟ ਦਿੰਦੇ ਆ। ਇਹਨੂੰ ਹੀ ਡਾ ਡਕੋਰੇਟ ਕਰ ਲੈਂਦੇ ਨੇ, ਪੇਂਟ ਕਰਦੇ ਨੇ ਸ਼ੀਸ਼ੇ ਲਗਾਉਂਦੇ ਨੇ, ਥੋੜ੍ਹਾ ਹੋਰ ਵਰਕ ਕ ਛੋਟਾ-ਛੋਟਾ ਕਰਕੇ, ਫਿਰ ਉਹ ਪੋਟ ਬਣ ਜਾਂਦਾ ਕਿੰਨਾ ਸਹੀ।
ਹਾਂ, ਪਿੱਛੇ ਨਾ ਮੈਂ ਆਪਣੇ ਬੱਚੇ ਦਾ ਕੰਮ ਕਰਵਾਉਣਾ ਸੀ ਦਾ ਆਰਟਡ ਕਰਾਫਟ ਦਾ ਉਹਦੇ ਵਿੱਚ ਆਇਆ ਸੀ ਗਲਾਸ ਪੇਂਟਿੰਗ ਤੇ ਮੇਰਾ ਇਹਨਾਂ ਦਿਮਾਗ ਕੰਮ ਨੀ ਕੀਤਾ ਕਿ ਮੈਂ ਗਲਾਸ ਪ ਵੈਸੇ ਤੇ ਪੇਟਿੰਗ ਸੀ ਕਰ ਲੈਦੇ ਹਾਂ। ਆਪਣੇ ਕੋਲ ਗਲਾਸ ਲੈ ਕੇ ਓਹਦੇ ਉਤੇ ਗਿਲਾਸ ਪੇਟਿੰਗ ਕਰਦਾ, ਮੈਂ ਕਿਸੇ ਨੂੰ ਕੰਮ ਦਿੱਤਾ ਇਹ ਵਾਲਾ ਉਹਨੇ ਅੱਗੋਂ ਇਹੀ ਕੀਤਾ ਕਿ ਆਪਣੇ ਘਰ ਦਾ ਗਲਾਸ ਯੂਜ ਕਰਕੇ ਨਾ ਪੁਰਾਣੇ ਵਾਲਾ ਉਹ ਪੂਰਾ ਪੇਂਟ ਕਰ ਦਿੱਤਾ ਉਹਨੇ ਬਾਅਦ' ਚ ਮੈਨੂੰ ਪਤਾ ਲੱਗਾ ਕਿ ਯਾਰ ਹੈ ਤੇ ਗੱਲਾਸ ਪੈਂਟਿੰਗ ਅਸੀਂ ਖੁਦ ਵੀ ਕਰ ਸਕਦੇ ਸੀ। ਮੈ ਤੇ ਵੇਸਟ ਮਟੀਰੀਅਲ ਅਲੀ
ਵੇਸਟ ਮਟੀਰੀਅਲ, ਹਾਂਜੀ।
ਹਾਂ।
ਦੇਖੋ ਨਾ ਗਲਾਸਾਂ ਵਗੈਰਾ ਦੇ ਤਾਂ ਪੋਟ ਬੜੇ ਸ਼ਾਨਦਾਰ ਬਣਦੇ ਆ ਨਾ ਅੱਜ- ਕੱਲ੍ਹ ਤਾਂ ਕਲੇ ਦੇ ਨਾਲ ਹੀ ਤੁਸੀਂ ਬ ਫੁੱਲ ਬਣਾ ਲਓ ਕਾਗਜ਼ ਦੀ ਰੌਲ ਲਗਾਓ। ਚੀਜ਼ਾਂ ਤਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆ ਕੇ ਅਤੇ ਫਲਾ ਕਾਗਜ਼ਾਂ ਦੇ ਫਲਾਵਰ ਬਣਾਉਣੇ ਵੀ ਤੇ ਸਿਖਾ ਕੇ ਜਾਂਦੇ ਨੇ।
ਹਾਂਜੀ-ਹਾਂਜੀ, ਮੈਂ ਨਾ ਫੇਸ ਹਾਂ ਉਸਦੀ ਮੈਂ ਦੇਖ ਰਹੀ ਸੀ ਉਹਦੇ ਚ ਯੂਟਿਊਬ ਦੇ ਵਿੱਚ ਦੇਖ ਰਹੀ ਸੀ ਉਹਦੇ ਵਿੱਚ ਨਾ ਦਿਖਾਇਆ ਗਿਆ ਸੀ। ਕਾਗਜ਼ ਦੇ ਫੁੱਲ ਕਿਸ ਤਰ੍ਹਾਂ ਬਣਦੇ ਨੇ, ਕਾਗਜ਼ ਨੂੰ ਨਾ ਉਹਨਾਂ ਨੇ ਪੂਰਾ ਮਤਲਬ ਫੈਵਕੋਲ ਦੇ ਪਾਣੀ ਦੇ ਵਿੱਚ ਨਾ ਫੈਵਕੋਲਰ ਪਾਣੀ ਮਿਕਸ ਕਰਕੇ ਨਾ। ਉਹਦੇ ਵਿੱਚ ਅਖ਼ਬਾਰ ਪੂਰੀ ਉਹਨਾਂ ਨੇ ਡਿੱਟ ਕਰ ਦਿੱਤੀ ਕੋਈ ਵੀ ਕਾਗਜ਼ ਜ਼ਰੂਰੀ ਨਹੀਂ ਅਖਬਾਰ ਤੁਸੀਂ ਕਾਪੀ ਦੇ ਕਾਗਜ਼ ਵੀ ਐਡਿਟ ਕਰਕੇ ਰੱਖ ਦਿੱਤੇ ਉਸ ਤੋਂ ਬਾਅਦ ਮਤਲਬ ਪੰਜ ਮਹੀਨੇ ਬਾਅਦ ਉਹਨੂੰ ਕੱਢਿਆ!
ਹਾਂਜੀ। ਹਾਂਜੀ
ਹੈਲੋ। ਹੈਲੋ। ਹੈਲੋ!